ਹੈਲੋ, ਹਾਂਜੀ, ਹੈਲੋ ਸਸਰੀ ਸ੍ਰੀ ਅਕਾਲ ਮੈਡਮ ਜੀ।
ਸਾਸਰੀਕਾਲ ਜੀ, ਹੋਰ ਕੀ ਹਾਲ ਜੀ?
ਹਾਂਜੀ ਠੀਕ ਆ ਜੀ ਵਧੀਆ, ਤੁਸੀਂ ਦੱਸੋ ਜੀ?
ਠੀਕ ਠਾਕ, ਵਧੀਆ ਜੀ।
ਹਾਂਜੀ, ਹੋਰ ਕੀ ਕਰਦੇ ਪਏ ਸੀ?
ਬਸ ਸ਼ਾਮਾਂ ਵਾਲਾ ਖਾਣਾ ਹੀ ਬਣਾਇਆ ਹੈਗਾ ਅਜੇ।
ਹਾਂਜੀ, ਬਸ ਆਹੀ ਕੰਮ ਹੈਗਾ, ਸ਼ਾਮ ਨੂੰ ਤਾਂ
ਹਾਂਜੀ।
ਹੋਰ, ਘਰੇ ਬੱਚੇ ਜਵਾਕ ਸਾਰੇ ਠੀਕ ਆ ਜੀ?
ਹਾਂਜੀ, ਹਾਂਜੀ ਠੀਕ ਆ ਆਪਣੀ ਫੈਮਿਲੀ ਕੀ ਆ ਜੀ?
ਹਾਂਜੀ, ਸਾਰੇ ਵਧੀਐ ਜੀ, ਬਹੁਤ ਵਧੀਆ ਹੈਗੇ ਆ ਜੀ। ਹੁਣ ਤਾਂ ਠੀਕ ਹਾਂਜੀ, ਹੋਰ ਜੀ।
ਹੋਰ ਠੀਕ-ਠਾਕ ਵਧੀਆ ਜੀ, ਕੀ ਟੋਪਿਕ ਤੇ ਗੱਲ ਕਰੋਗੇ ਜੀ ਅੱਜ?
ਅੱਜ ਕਿਹੜੇ ਟੋਪਿਕ ਤੇ ਕਰੀਏ ਜੀ, ਮੋਬਾਇਲ ਫੋਨ ਤੇ ਹੀ ਕਰ ਲੈਂਦੇ ਆਂ ਜੇ।
ਹਾਂਜੀ-ਹਾਂਜੀ ਕਰਲੋ ਜੀ ਮੋਬਾਇਲ ਫੋਨ ਤੇ ਜੇ।
ਹਾਂਜੀ, ਅੱਜ -ਕੱਲ ਤਾਂ ਬੱਚੇ ਬਹੁਤ ਫੋਨ ਵੇਖਣ ਲੱਗ ਗਏ ਨਾ।
ਹਾਂਜੀ -ਹਾਂਜੀ ਬਹੁਤ ਵੇਖਦੀ ਆ ਫੋਨ, ਤਾਂ ਜੇ
ਬਹੁਤ ਵੇਖਦੇ ਆ ਨਾ, ਸਕੂਲ ਚ ਸਕੂਲੋਂ ਆ ਕੇ ਬਸ ਫੋਨ ਦੇ ਦੋ।
ਹਾਂ, ਫੋਨ ਦੇਦੋ ਉਹਦੇ ਵਿੱਸ ਰੀਲਾਂ ਵੇਖਣੀਆਂ ਹੁੰਦੀਆਂ ਨੇ।
ਬਸ ਰੀਲਾਂ ਹੀ ਵੇਖਣੀਆਂ ਨੇ, ਜਦੋਂ ਕੋਈ ਘਰਦਾ ਆ ਜਾਵੇ ਉਦੋਂ ਤਾਂ ਪੜ੍ਹਾਈ ਆਲਾ ਕੱਢ ਲੈਂਦੇ ਹੈਗੇ ਆ ਵੀ ਸਾਡਾ ਬੈਚ ਚਲੀ ਜਾਂਦਾ ਹੈਗਾ ਤੇ ਮਾਂ ਪਿਓ ਨੂੰ ਤਾਂ ਇੰਨਾ ਪਤਾ ਨੀ ਹੁੰਦਾ ਵੇ, ਮਿੰਟਾਂ ਚ ਬਦਲ ਦਿੰਦੇ ਹੈਗੇ ਅੱਜ ਛੋਟੇ, ਛੋਟੇ ਬੱਚੇ ਬਹੁਤ ਚਲਾਕ ਹੋਏ ਪਏ ਆ।
ਬਹੁਤ ਜ਼ਿਆਦਾ।
ਹਾਂਜੀ।
ਚਲਾਉਦੇ ਆ ਜੀ ਬੱਚੇ ਫ ਫੋਨਾਂ ਤੋਂ ਹੁਣ ਕਿਵੇਂ ਆਪਾਂ ਇਹ ਸੋਚੀਏ ਵੀ ਬੱਚਿਆਂ ਨੂੰ ਫੋਨਾਂ ਤੋਂ ਕਿਵੇਂ ਦੂਰ ਰੱਖੀਏ।
ਕਿਵੇਂ, ਕਿਵੇਂ ਰੱਖੇ ਬੰਦਾ, ਥੋੜਾ ਟੈਮ ਸਕੂਲ ਜਾਂਦੇ ਆ ਬਸ ਉਹੀ ਹੁੰਦਾ। ਬਸ ਦੂਰ ਹੇਗੇ ਆ।
ਉਹ ਤਾਂ ਠੀਕ ਆ ਵੀ ਬੱਚੇ ਜਾਂਦੇ ਆ ਸਕੂਲ ਅਪ ਆਪਣਾ, ਆਪਣਾ ਵੀ ਥੋੜਾ ਫਰਜ਼ ਬਣਦਾ, ਆਪਾਂ ਪੇਰੈਂਟਸ ਮਤਲਬ ਹੈਗੇ ਆ, ਉਹਨਾਂ ਕੋਲ ਬੇਹ ਕੇ ਜਿਵੇਂ ਬ ਚੇਹ ਖੇ ਖੇਲ ਕੇ ਉਹਨਾਂ ਨਾਲ ਟਾਈਮ ਦੇਈਏ ਉਹਨਾਂ ਨੂੰ ਆਪਾਂ, ਫੇਰ ਉਹ ਮੋਬਾਇਲ ਤੋਂ ਦੂਰ ਰਹਿ ਸਕਦੇ ਬਾਕੀ ਬਚ
ਦੂਰ ਰਹਿ ਸਕਦੀ, ਹੁਣ ਘਰੇ ਵੀ ਕੀ ਵੀ ਲੇਡੀਜ਼, ਲਾਲਚ ਕਰਦੀ ਹੈਗੀ ਹੈ, ਵੀ ਮੈਂ ਥੋੜਾ ਸਿਲਾਈ ਕਰ ਲਵਾਂ, ਜਾਂ ਹੋਰ ਕੰਮ ਕਰ ਲਵਾਂ, ਅੱਜ ਕੱਲ ਮਹਿੰਗਾਈ ਵੀ ਇੰਨੀ ਹੈਗੀ ਹੈ। ਤੇ ਇਕੱਲਾ ਬੰਦੇ ਤੋਂ ਟੈਮ ਪਾਸ ਨਹੀਂ ਹੁੰਦਾ, ਘਰ ਦਾ ਖਰਚੇ ਨਹੀਂ ਪੂਰੇ ਹੁੰਦੇ। ਤੇ ਹੁਣ, ਬੱਚਿਆਂ ਨੂੰ ਕਿ ਬੱਚੇ ਨੂੰ ਜਿੰਨਾ ਮਰਜ਼ੀ ਕਹਿ ਦੇਈਏ ਮੰਨਦੇ ਨੀ, ਕਹਿਣਾ ਤਾਂ ਮੰਨਦੇ ਨਈ, ਅੱਜ-ਕੱਲ ਆਲੇ ਬੱਚੇ ਤਾਂ। ਕਹਿੰਦੇ ਤਾਂ ਬਹੁਤ ਹੈਗੇ ਆਂ, ਥੋੜਾ ਦੇਰ ਛੱਡ ਦਿੰਦੇ ਹੈਗੇ ਆ ਬਾਅਦ ਚ ਫੇਰ
ਨੀਂ, ਮੰਨਦੇ ਨੀ ਹੈਗੇ, ਮੈਡਮ ਪਰ ਆਪਾਂ ਜੇ ਹਰੇਕ ਪਾਸੇ, ਆਪ ਬੱਚਿਆਂ ਦਾ ਭਵਿੱਸ਼ ਖ਼ਰਾਬ ਕਰ ਰਹੇ ਹੈ ਆਪਾਂ ਜਿਆਦਾ, ਫੋਨ ਆਪਾਂ ਤਿੰਨ ਤਿਨ ਚ ਹਾਂਜੀ, ਆਪਾਂ ਆਪਦੇ ਕੰਮ ਦਾ ਲਾਲਚ ਲੇ ਰਹਦੇ, ਬੱਚੇ ਵੈਸੇ ਫੋਨਾ ਵਿੱਚ ਵੜੇ ਰਹਿੰਦੇ ਆ ਤੋ ਉਹਨਾਂ ਨੂੰ, ਆਪਾਂ ਵੀ ਟਾਈਮ ਉਹਨਾਂ ਨੂੰ ਦੇਣਾ ਚਾਹੀਦਾ ਹੈਗਾ, ਤੇ ਤੁਹਾਡੇ ਨਾਲ ਅਸੀਂ ਵੀ ਖੇਡਦੇ ਹੈਗੇ ਹਾਂ ਚਲੋ ਤੁਹਾਨੂੰ ਕੇ ਬਾਹਰ ਲੈ ਕੇ ਆਈਏ ਤੇ ਫੇਰ ਧਿਆਨ, ਬਾਹਰ ਚਲਾ ਜਾਂਦਾ ਹੈਗਾ, ਤਾਂ ਬੱਚਿਆਂ ਤੋਂ ਫੋਨ ਤੋਂ ਬਚਾ ਸਕਦੇ ਨੇ ਤਾਂ ਆਪਾਂ। ਬੱਚਿਆਂ ਨੂੰ ਫੋਨ ਤੋ ਦੂਰ ਨਈ ਰੱਖ ਸਕਦੇ ਆਪਾ।
ਨਹੀ ਰੱਖ ਸਕਦੇ ਜੀ।
ਹਾਂਜੀ, ਥੋੜ੍ਹਾ-ਬੋਤ ਅਪਣੇ ਆਪ ਨੂੰ ਅਪਣੇ ਆਪ ਨੂੰ ਬਦਲਣਾ ਪੈਣਾ ਆਪੋ ਜੇ
ਹਾਂਜੀ।
ਘਰਾ ਵਿੱਚ ਫੋਨ ਇੰਨੇ ਹੋ ਗਏ ਜੇ, ਕਿੰਨੇ ਮੈਂਬਰ ਓਨੇ ਈ ਫੋਨ ਜੇ‌।
ਫੋਨੀ-ਫੋਨ ਜੀ। ਉਹਨੇ ਈ ਰੀਚਾਰਜ ਓਨੇ ਈ ਇੱਕ ਦਿਨ ਨੀ ਟਪਾਂਦੇ ਏਕ ਦਿਨ ਵੀ। ਵੀ ਅੱਜ, ਰੀਚਾਰਜ ਮੁੱਕ ਗਿਆ ਤੇ ਅੱਜ ਹੀ ਕਰਾਦੋ।
ਹਾਂ ਸਹੀ ਗੱਲ ਆ ਜ ਨਈ ਟਪਾਉਂਦੇ ਜੀ।
ਨਹੀਂ, ਤਪਾਉਂਦੇ, ਹੁਣ ਅੱਜ-ਕੱਲ ਤਾਂ ਉਹੀ ਗੱਲ ਹੈਗੀ ਏ ਤਾਂ ਇਓ ਮਹਿੰਗਾਈ ਵੀ ਵੱਧ ਗਈ, ਸਾਰਾ ਕੁੱਝ ਹੀ ਵੱਧਿਆ ਪਿਆ ਹੈਗਾ ਜੇ‌।
ਵਧੀ ਹੋਇਆ ਜੀ
ਹਾਂਜੀ।
ਹੂ
ਹੁਣ ਅੱਜ-ਕੱਲ, ਅੱਜ ਕੱਲ ਓਂ ਬਿਮਾਰੀਆਂ ਵੀ ਬੋਹਤ ਵਧੀਆ, ਵਧੀਆਂ ਪਈਆਂ। ਹੁਣ, ਪਹਿਲਾਂ ਤਾਂ ਪਹਿਲਾਂ ਐਵੇਂ ਹੁੰਦਾ ਸੀ ਕੱਚੇ ਘਰ ਹੁੰਦੇ ਸੀ, ਕੱਚੇ ਚੁਲਿਆਂ ਤੇ ਹਾਰੀਆਂ'ਚ ਸਬਜ਼ੀਆਂ ਬਣਾਂਦੇ ਸੀ।
ਹਾਂਜੀ
ਹਨਾ ਮਿੱਟੀ ਦੀ ਹੁੰਦੀਆਂ ਸੀ, ਮਿੱ ਮਿੱਟੀਆ, ਮਿੱਟੀ ਵਾਲੀ ਉਹ ਪਤੀਲੀਆਂ ਜੀਆਂ ਹੁੰਦੀਆਂ ਸੀ, ਉਹਨਾਂ ਤੇ ਸਬਜ਼ੀ ਬਣਾਂਦੇ ਸੀ, ਚੁੱਲੇ ਤੇ ਬਣਾਂਦੇ ਸੀ, ਤੇ ਮਿੱਟੀ ਦੀ ਪਰਾਂਤ ਹੁੰਦੀ ਸੀ। ਸਾਰਾ ਕੁੱਝ ਮਿੱਟੀ ਦੇ ਹੁਣ ਅੱਜ-ਕੱਲ ਤਾਂ ਤੁਹਾਨੂੰ ਪਤਾ ਕੁੱਕਰ'ਚ ਬਣਾਂਦੇ, ਕੇ ਦੋ ਸੀਟੀ ਲਵਾ ਲਾਂਗੇ ਬਣਜੇਗੀ ਸਬਜ਼ੀ ਤਾਂ।
ਤਾਂ ਗੈਸ ਰੋਟੀ ਬਣਾਲਾਂਗੇ ਬਣੀ
ਗੈਸ ਤੇ ਹੋਰ, ਗੈਸ ਤੇ ਰੋਟੀ ਬਣਾ ਲਾਂਗੇ, ਗੈਸ ਤੇ ਰੋਟੀ ਬਣਾਣੀ ਆ ਉਹਦੀ ਗਲਦੀ ਕਿੱਥੇ ਹੁੰਦੀ ਏ। ਫੇਰ ਮੁੜਕੇ ਤੇਜਾਬ ਬਣਦਾ ਹੈਗਾ ਔਖੇ ਹੁੰਨੇ ਆਂ ਆਪਾਂ-ਆਪੀ। ਚੁੱਲੇ ਵਰਗੀ, ਤੰਦੂਰ ਵਰਗੀ, ਤ ਰੀਸ ਹੈਨੀ ਕਿਤੇ ਵੀ।
ਨਹੀਂ ਹੈਗੀ ਸਹੀ ਆ ਜੀ, ਨਹੀਂ ਹੈਗੀ।
ਹੁਣ ਤਾ ਫੇਰ ਅੱਜ-ਕੱਲ, ਅੱਜ-ਕੱਲ ਐਵੇਂ ਆ ਉਹ ਬਿਜਲੀ ਵਾਲੇ ਚੁੱਲੇ ਵੀ ਆਗੇ। ਬਸ ਉਹਨਾਂ ਤੇ ਉਹ ਸਟੀਲ ਦੇ ਭਾਂਡੇ ਰੱਖ ਦਿੰਦੇ ਹੇਗੇ ਤੇ ਚਾਹ ਬਣਾਲੇ, ਕਦੇ ਲੈ ਗੈਸ ਨੀ ਮਚਦਾ, ਗੈਸ ਬਚਗਿਆ ਸਾਡਾ ਤਾ, ਓਸ ਤੇ ਸਬਜ਼ੀ ਓਸ ਤੇ ਸਭ ਕੁੱਝ ਬਣਾਣ ਲੱਗ ਗਏ ਅੱਜ-ਕੱਲ ਤਾ।
ਇਹ ਤਾਂ ਹੈ ਜਿਵੇਂ ਕਿੰਨੇ, ਕਿੰਨੇ ਲੱਖਾਂ ਦੇ ਤੁਸੀਂ ਵੀ ਆਪਦੀ, ਬਿਮਾਰੀ ਘਰ ਲਿਆਰੇ ਹੋ
ਹਾਂਜੀ, ਆਪਾ ਸੁੱਖ-ਸੁੱਖ ਵੇਖਦੇ ਹੇਗੇ ਆਂ, ਬਾਕੀ ਉਹ ਨੀ ਵੇਖਦੇ ਵੀ ਆਪਣਾ ਅਨਮੋਲ ਸਰੀਰ ਹੇਗਾ ਵੀ ਆਹ ਆਪਾ ਗਵਾਈ ਜਾਂਨੇ ਹੇਗੇ ਆ, ਅੱਜ-ਕੱਲ ਕਿੰਨੀਆਂ ਬਿਮਾਰੀਆਂ ਸਟੀਲ ਦੀ, ਸਿਲਵਰ ਦੀਆਂ ਚੀਜ਼ਾਂ'ਚ ਆਪਾਂ ਗਰਮ ਕਰਕੇ ਅ, ਖਾ-ਪੀ ਲੈਂਨੇ ਹੈਗੇ ਆਂ ਇਹ ਨਾਲ ਤ ਕੈਂਸਰ ਹੀ ਬਣਦੀ ਹੇਗੀ ਆ।
ਇਹ ਤਾ ਹੈਈ ਜੀ।
ਹਾਂਜੀ। ਹੁਣ ਮਿੱਟੀ ਦੇ ਭਾਂਡੇ ਕੌਣ ਯੂਜ ਕਰਦਾ, ਕੋਈ ਵਰਤਦਾ ਹੀ ਨਹੀ‌ ਹੇਗਾ ਹੁਣ ਤਾਂ। ਹੁਣ ਤੋਂ ਪਹਿਲਾਂ ਕਦੇ, ਚੁੱਲਾ, ਚੁੱਲਾ ਕਾ ਤੋ‌ ਹੋਏਗਾ, ਘਰੇ ਸਾਡੀ ਕੁੜੀ ਚੁੱਲੇੇ ਤੇ ਰੋਟੀ ਨਹੀਂ ਬਣਾ ਸਕਦੀ। ਗੈਂਸ ਤੇ ਬਣਾਊਗੀ। ਅੱਜ-ਕੱਲ ਤਾਂ ਉਹ ਮਸ਼ੀਨਾਂ ਚੱਲੀਆਂ ਛੋਟੀਆਂ-ਛੋਟੀਆਂ ਵਿਖਾਂਦੇ ਹੈਗੇ ਆ ਫੋਨ'ਚ। ਕਹਿੰਦੀ ਆ ਸਾਨੂੰ ਤਾਂ ਆ ਲਿਆਦੋ ਅੱਜ-ਕੱਲ ਤੇ ਐਂਵੇਂ ਕਹਿੰਦੀ ਏ, ਭਾਂਡੇ ਧੋਣ ਵਾਲੀ ਮਸ਼ੀਨ ਆਗੀ।
ਹਾਂ, ਭਾੰਡੇ ਧੋਣ ਨਾਲ ਵਾਲੀ ਮਸ਼ੀਨ ਆਗੀ ਜੀ।
ਭਾਂਡੇ ਧੋਣ ਵਾਲੀ ਆਗੀ, ਰੋਟੀ ਬਣਾਣ ਵਾਲੀ ਛੋਟੀ ਜਿਹੀ ਮਸ਼ੀਨ ਆਗੀ, ਏਡੀ ਵਧੀਆ ਰੋਟੀਆਂ ਬਣਦੀਆਂ ਮੇਂ ਹੋਰ ਫੇਰ ਚਾਹੀਦਾ ਕੀ ਆ‌, ਫਿਰ ਤੁਸੀ ਵੇਖੇ ਸੋਂਕੇ ਫੋਨ ਹੀ ਵੇਖੋਂਗੀਆ, ਹੁਣ ਅੱਜ-ਕੱਲ ਦੀਆਂ ਨੂੰਹਾਂ ਆਣਗੀਆਂ ਜਿਹੜੀਆਂ ਤਾ।
ਹਾਂ ਵੇਖਣਗੀਆਂ, ਜੇ ਹੁਣ ਕਿ ਤਾਂ ਵੀ ਇਹ ਇਸ ਬਾਰੇ ਸੋਚੇ ਵੀ ਫੋਨ ਤੋਂ ਹਰੇਕ ਜਾ ਵੱਡਾ ਛੋਟਾ ਏ, ਵੀ ਓਸ ਤੋਂ ਕਿਵੇਂ ਦੂਰ ਰਹੀਏ, ਆਪਾ ਕਿਵੇਂ
ਨੲੀਂ-ਨੲੀਂ, ਜਿੰਨਾ ਦੂਰ ਦਾ ਕੈਨੇ ਆ ਨਾ, ਓਨਾ ਹੀ ਨੇੜੇ ਜਾਂਦੇ ਐ-ਓਨਾ ਹੀ ਨੇੜੇ ਜਾਂਦੇ ਐ। ਅ ਕੋਈ ਮੰਨਦਾ ਈ ਨੀ, ਕੈਣਾ ਤਾਂ ਕੋਈ ਮੰਨਦਾ ਈ ਨੀ, ਜੇ ਕੈਅ ਦੇਵੇ ਨਾ ਜੇ ਬਜ਼ੁਰਗ ਜੇ ਕੈਅ ਦੇਵੇ ਨਾ, ਬਈ ਮੇਰੇ ਕੋਲੇ ਬੈਅ ਜਿਆ ਕਰੋ, ਦਸ ਮਿੰਟ ਗੱਲਾਂ ਕਰ ਲਿਆ ਅੱਗੋ ਔਖੇ ਹੁੰਦੇ ਐ, ਬਥੇਰੇ ਕਿਤੇ ਬੀ ਤੁਸੀਂ ਬੈਠਿਆ ਕਰੋ, ਕਈ ਦੇਰ ਗੱਲਾਂ ਕਰਿਆ ਕਰੋ। ਪਹਿਲਾਂ ਵੀ ਟੈਮ ਹੁੰਦਾ ਸੀ, ਜਦੋਂ ਫੋਨ ਨੀ ਹੁੰਦਾ ਸੀ, ਓ ਵੀ ਜ਼ਿੰਦਗੀ ਹੈਗੀ ਸੀ। ਵੀ ਹੁਣ ਤੁਸੀਂ ਫੋਨ ਚ ਵੜੇ ਰਹਿੰਨੇ ਓ ਬੀ। ਚਾਰਜਰ ਨੀ ਕਰਾ ਕੇ ਦਿੰਦੇ ਫੇਰ ਔਖੇ ਹੋ ਜੰਦੇ ਰੁੱਸ ਜਾਂਦੇ ਐ ਜਵਾਕ ਤਾਂ। ਬੋਲਦੇ ਨੀ ਰੋਟੀ ਨੀਂ ਖਾਂਦੇ। ਅੱਜ ਕੱਲ੍ਹ ਦੇ ਤਾਂ
ਬਜ਼ੁਰਗਾਂ ਕੋਲ ਕੋਈ ਬੇ ਕੇ ਰਾਜੀ ਨੀ ਹੇਗਾ, ਏ ਤ ਐਵੇਂ ਕਮਲੀਆਂ ਮਾਰਦੇ ਹੈਗੇ ਆ, ਹੁਣ ਬੱਚੇ ਬੱਚੇ ਆਪਣੇ ਨਾਲੋ ਸ਼ਿਆਣੇ ਹੋ ਗੇ ਨਾ ਜ਼ਿਆਦਾ ਹੁਣ।
ਹਾਂਜੀ-ਹਾਂਜੀ, ਹੁਣ ਕੈ ਦੇਦ ਮੈਂ ਪੜ੍ਹਦੇ ਹੈਗੇ ਆਂ ਅਸੀਂ ਫੋਨ ਚ, ਪੜ੍ਹਦੇ ਹੈਗੇ ਆਂ, ਫੋਨ ਚ ਪੜ੍ਹਨਾ, ਸਾਰਾ ਦਿਨ ਵੀ ਪੜ੍ਹਨਾ ਨੀ ਹੁੰਦਾ। ਓ ਘੰਟਾ ਪੜ੍ਹਦੇ ਏਗੇ ਐ ਚਾਰ ਘੰਟੇ ਫੋਨ ਵੇਖਦੇ ਏਗੇ ਆ, ਰੀਲਾਂ ਵੇਖਦੇ ਐ।
ਏ ਤਾਂ ਹੁਣ ਜੀ ਘਰ-ਘਰ ਦੇ ਰੌਲਾ ਹੋ ਗਿਆ ਫੋਨਾਂ ਦਾ ਤਾਂ ਹੁਣ ਘਰ-ਘਰ ਏਈ ਵਿੱਚ ਰੌਲਾ ਹੈਗਾ ਵੀ ਸਾਡੇ ਬੱਚੇ ਫ਼ੋਨ ਵੇਖਦੇ ਆ
ਹਾਂ ਜਿੰਨਾਂ ਦੇ ਉਹੀ ਗੱਲ ਹੈਗੀ ਐ ਵੀ, ਟੈਮ ਦੀ ਰੋਟੀ ਨਾ ਪਕੇ ਨਾ ਤਾਂ ਓਨਾਂ ਦੇ ਘਰੇ ਵੀ ਦੋ ਜੀ ਐ ਚਾਰ ਜੀ ਐ ਨਾ ਤਾਂ ਸਾਰਾਂ ਕੋਲ ਅੱਡ-ਅੱਡ ਫੋਨ ਹੈਗੇ ਐ।
ਹਾਂਜੀ। ਏ ਤਾਂ ਹੈ ਈ ਜੀ।
ਹਾਂਜੀ। ਸਮਜਦੇ ਨੀ ਕੋਈ ਨੀ ਸਮਜਦਾ ਦੁਨੀਆਂ
ਨਹੀਂ ਸਮਜਦਾ ਜੀ ਬਿਲਕੁਲ ਨਹੀਂ ਸਮਜਦਾ ਜੀ।
ਹਾਂਜੀ ਓ ਕੈਅਣ ਆਲਾ ਸਮਝਾਣ ਆਲਾ ਮਾੜਾ ਬਣ ਜਾਂਦੈ।
ਹਾਂਜੀ।
ਹਾਂਜੀ।
ਹੋਰ ਜੀ ਕੋਈ ਨਵੀਂ ਤਾਜ਼ਾ।
ਹੋਰ ਬਸ ਵਦੀਐ ਜੀ ਰੋਟੀ ਬਨਾਈ ਐ ਜੀ ਹੁਣ, ਮੰਮੀ ਉਰੇ ਗੲੀ ਐ ਮੰਦਿਰੇ ਕਹਿੰਦੇ ਮੱਥਾ ਟੇਕ ਏ ਆਈਏ ਫਿਰ ਆ ਕੇ ਰੋਟੀ ਖਾਣਗੇ ਜੀ।
ਤੁਆਡੇ ਏਧਰ ਮਤਲਬ ਵੀ ਜਿਹੜੀ ਜਾਤਾਂ ਹੈਗੀਆਂ ਚੀਜ ਦਾ ਭੇਦਭਾਵ ਰੱਖ ਦੈ ਤੁਹਾਡੇ ਕੋਲ ਏਦਰ
ਹਾਂਜੀ ਕਈ ਤਾਂ ਰੱਖਦੇ ਹੈਗੇ ਆ ਕਈ ਅੱਜ ਕੱਲ੍ਹ ਬੋਤ ਘੱਟ ਰੱਖਦੇ ਐ ਜੀ। ਪਹਿਲਾਂ ਜ਼ਾਦੇ ਹੁੰਦਾ ਸੀ ਪਰ ਕਈ ਰੱਖਨ ਆਲੇ ਹੁਨ ਵੀ ਰੱਖਦੇ ਐ।
ਤਾਂਵੀ ਕਿੰਨਾ ਕ ਜਿਵੇਂ ਕੋ ਵੀਹ ਪ੍ਰਸੈਂਟ, ਤੀ-ਚਾਲੀ ਪ੍ਰਸੈਂਟ ਕਿੰਨਾ ਕ ਰੱਖਦੇ ਐ ਜੀ।
ਹੁਣ ਜਿਵੇਂ, ਸੋਚ ਹੁਣ ਤਾਂ ਤੀਹ ਕੁ ਪਰਸੈਂਟ ਤਾਂ ਰੱਖਦੇ ਈ ਹੈਗੇ ਆ ਜੀ।
ਅੱਛਾ ਮਤਲਬ ਕ ਬੈਠੇ ਹੈਗੇ ਆ ਪੁਰਾਣੇ ਓ ਰੱਖਦੇ ਹੈਗੇ ਜਾਦਾ।
ਹਾਂਜੀ, ਅੱਜ ਕੱਲ੍ਹ ਆਲ ਈ ਨੀ ਰੱਖਦੇ ਏ ਅੱਜ ਕੱਲ੍ਹ ਆਲ ਕੁੱਝ ਵੀ ਨੀ ਰੱਖਦੇ। ਓਨਾਂ ਨੂੰ ਤਾਂ ਬਸ ਉਹ ਗੱਲ ਹੇਗੀ ਐ ਵੀ ਖਾਣ-ਪੀਣ ਨੂੰ ਮਿਲਦਾ ਰਵੇ ਕੋਈ ਨੀ ਰੱਖਦੇ।
ਹੋਰ ਜੀ ਪਿੰਡ ਚ ਸਫਾਈ ਸਫੂ ਰਹਿੰਦੀ ਐ ਕਿ ਨੲੀਂ ਜੀ?
ਸਫ਼ਾਈ ਚ ਦੀਦੀ ਪਹਿਲਾਂ ਤਾਂ ਰਹਿੰਦੀ ਸੀ ਹੁਣ ਤਾਂ, ਕੁੱਝ ਤਾਂ ਛੜਕਾਂ ਪੱਟ ਰੱਖੀਐਂ ਪਾਣੀ ਕਹਿੰਦੇ ਹੈਗੇ ਐ ਪਾਣੀ ਆਲੀ ਪੈਪ ਆਵੇਗੀ। ਹਾਂ ਸਾਰੀਐਂ ਸੜਕਾਂ ਪਹਿਲਾਂ ਲੋਕ ਟੈਲਾਂ ਲੱਗਿਆਂ ਸੀ ਇਨੇ ਬਹੁਤ ਸੋਹਣੀਆਂ ਸੜਕਾਂ ਬਣੀਆਂ ਸੀ। ਹੁਣ ਵਾਪਸ ਪੱਟ ਕੇ ਤੇ ਹੁਣ ਟੋਏ-ਟੋਏ ਪੈ ਗਏ ਸਾਰੀਆਂ ਸੜਕਾਂ ਚ। ਫੁੱਲ ਮਿੱਟੀ ਉੱਡਦੀ ਹੈਗੀ ਐ ਫੁੱਲ।
ਮਤਲਬ ਸਫਾਈ ਨੀ ਹੈਗੀ ਹੁਣ ਤਾ ਮਤਲਾ ਅੱਜ ਦੇ ਟਾਈਮ ਵਿੱਚ ਨੀ ਹੈਗੀ ਜੀ।
ਅੱਜ ਦੇ ਟੈਮ ਟੈਮ ਚ ਨੲੀਂ ਹੰਜੀ ਨੲੀਂ ਹੈਗੀ ਜੀ ਹੁਨ ਤਾਂ ਮਾਟੀ ਆਲੇ ਨਾ ਮਿੱਟੀ ਚੁੱਕਦੇ ਓ ਟਰਾਲੇ ਚੱਲਦੇ ਹੈਗੇ ਐ। ਤੇ ਸਾਰੀਆਂ ਸੜਕਾਂ ਪੁੱਂਟੀਆਂ ਪਈਐਂਂ ਸਾਰੀਆਂ ਈ। ਸਾਰੇ ਖ਼ਰਾਬ ਹੋ ਗਿਆਂ ਸੜਕਾਂ।
ਪੌਦੇ ਲੋਉਂਦੀ, ਜਿਵੇਂ ਪੌਦਿਆਂ ਦਾ ਥੋੜਾ, ਦਿਸਮ ਲੈ ਜਾਂਦਾ ਜੇਦਾ ਕੋਈ।
ਪੌਦੇ ਲਾਏ ਤਾਂ ਹੈਗੇ ਸੀ, ਏਕ ਵਾਰੀ ਲਾਏ ਸੀ ਸੜਕਾਂ ਸੁੜਕਾਂ ਤੇ। ਹੁਣ ਤਾਂ ਕਿਸੇ ਨੇ ਨੀ ਲਾਂਦੇ, ਕੋਏ ਨੀ ਲਾਂਦੇ, ਕਈਆਂ ਦਾ ਦੀਦੀ, ਹੁਣ ਮੇਨ ਰੋਡ ਤੇ
ਪੋ ਪੌਦਾ ਕਰਨ ਮਨਾਇਆ ਜਾ, ਤੁਹਾਡੇ ਮਨਾਉਂਦੇ ਆ ਦਿਵਸ ਇੱਧਰ ਜੇ?
ਹਾਂਜੀ ਬਣਾਂਦੇ ਤੇ ਹੈਗੇ ਐ ਜੀ।
ਅੱਛਾ, ਤੇ ਕਿੰਨੇ ਕੁ ਮਤ
ਕਿੰਨੇ ਪ੍ਰਸੈਂਟ ਅਪਣੇ ਮਤਲਬ ਯਾ ਆਸੇ ਪਾਸੇ ਏਰੀਏ ਵਿੱਚ ਦਰਖਾ ਦੀ ਮਤਲਬ ਕਿੰਨੀ ਕੇ ਹੈਗੀ ਆ? ਗਿਣਤੀ।
ਹੁਣ ਤਾਂ ਬਹੁਤ ਘੱਟ ਹੈਗੀ ਏ, ਜੀ ਮੈਂ ਤੁਆਨੂੰ ਕੇਹਣੀ ਆ ਨਾ, ਸਾਡੇ ਏਥੇ ਸੜਕ ਬਣਦੀ ਹੈਗੀ ਐ ਜਿਵੇਂ ਮਾਤਾ ਕੰ ਵਾਤਮਾਲਾ ਕੈਂਦੇ ਐ, ਤੇ ਉਹ ਤੇ ਐਡੇ ਸੌ ਸੌ ਸਾਲ ਦੇ ਐਡੇ ਐਏਡੇ ਵੱਡੇ ਪਿੱਪਲ ਦੇ ਪੈੜ ਵੜਦੇ ਪੈੜ ਕਿਕਰਾਂ ਵਾਧੂ ਸੜਕ ਤੇ ਫੁੱਲ ਛਾਂ ਹੈਗੀ ਸੀ। ਸਾਰੀਆਂ ਵੱਟਦੀਆਂ ਤਹੀਓ ਤਾਂ ਇੰਨੀ ਗਰਮੀ ਹੈਗੀ ਆ ਹੁਣ
ਅੱਛਾ ਮਤਲਬ ਉੱਧਰ ਦਰੱਖਤ ਪਟ ਗਏ ਜੇ ਇਧਰਾਂ
ਹੋਰ ਸਾਰੇ ਪੱਟੇ ਦੇ ਸੜਕਾਂ ਦਵਾਂ ਸਾਫ਼ ਹੋਈਆਂ ਪਈਆਂ। ਅਤੇ ਪੁਲ ਬਣਾ ਤੇ ਚੋੜੀਆਂ ਕਰਤੀਆਂ ਸੜਕਾਂ ਵਰਤਮਾਲਾ ਬਣਦੀ ਆ, ਬਰਤਮਾਲਾ ਬਣਦੀ ਆ, ਚੰਗੇ ਵਰਤਮਾਲਾ, ਸਾਰੇ ਦਰਖਤ ਕੱਟ ਤੇ, ਸਾਰੇ ਹੀ। ਹੁਣ ਤਾਇਓ ਤਾਂ ਇੰਨੀ ਗਰਮੀ ਆਈ ਪਈ ਹੈਗੀ ਏ।
ਏਹ ਤਾਂ ਹੈ ਈ ਜੀ।
ਹਾਂਜੀ।
ਹੋਰ ਜੀ ਕੋਈ?
ਹੋਰ ਬਾਸ ਵਧੀਆ